ਹੈਲੋ ਹੈਲੋ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
ਸਤਿ ਸ਼੍ਰੀ ਅਕਾਲ।
ਹੋਰ ਕਿਵੇਂ ਹੋ?
ਠੀਕ ਆ ਜੀ ਠੀਕ ਹੈ ਵਧੀਆ ਤੁਸੀਂ ਦੱਸੋ ਕਿੱਦਾਂ ਆਪਣਾ
ਵਧੀਆ ਵਧੀਆ ਕੀ ਕਰਦੇ ਸੀ?
ਬਸ ਕੰਮ ਤੋਂ ਆਏ ਹੈਗੇ ਯਾਰ ਇੱਕ ਵਜੇ ਤੇ, ਨਾਹ ਧੋ ਕੇ ਆਵਦਾ ਬੈਠੇ ਹੈਗੇ ਆ
ਠੀਕ ਹੈ
ਹਾਂ ਮੈਂ ਕਿਹਾ, ਮੈਂ ਵੀ ਅੱਜ ਬਿਜੀ ਸੀਗੀ। ਅੱਛਾ ਜੀ ਠੀਕ ਏ ਸਲਵਾਰ ਅਜੇ ਕਰਨੀ ਕਿਸੇ ਦਾ ਸੂਟ ਦੇਣਾ। ਹਜੀ- ਹਾਂਜੀ, ਅੱਜ ਬਨਾਤੇ ਕੱਲ ਬਹੁਤ ਬਿਜੀ ਸੀਗੇ। ਅੱਛਾ ਜੀ।
ਹਮ ਮਮ
ਉਹ ਸਿਲਾਈ ਦਾ ਕੰਮ- ਧੰਦਾ ਕਰੀ ਜਾਂਦੇ ਆ ਹੌਲੀ- ਹੌਲੀ ਕਰੀ ਜਾਂਦੇ, ਜਿਹੜਾ ਕੱਢ੍ਹ ਕੱਢਣ ਵਾਲਾ ਹੁੰਦਾ ਫਿਰ ਕੱਢਣਾ ਪੈਂ ਜਾਂਦਾ। ਹਾਂਜੀ- ਹਾਂਜੀ ਇਹ ਤਾ ਹੈ ਹੀ। ਬਸ ਸਾਡਾ ਵੀ ਕੰਮ ਥੋੜ੍ਹਾ ਜਿਹਾ ਰਹਿਗਾ ਜੀ ਉੱਥੇ
ਹਮ ਹਮ
ਜੀ
ਹੋਰ
ਹੋਰ ਤਾਂ ਬਹੁਤ ਵਧੀਆ ਮੌਸਮ ਅੱਜ ਗਰਮ ਸੀ ਗਰਮੀ ਸੀ। ਥੋੜਾ ਜਿਹਾ, ਗਰਮੀ ਦੇ ਵਿੱਚ ਕੰਮ ਥੋੜਾ ਜ ਘੱਟ ਹੁੰਦਾ ਵ
ਹਾਂ
ਅੱਜ ਤਾਂ ਗਰਮੀ ਦਾ ਬੁਰਾ ਹਾਲ ਏ, ਗਰਮੀ ਜ਼ਿਆਦਾ ਐ।
ਅਸੀਂ ਵੀ ਅਜੇ ਮ ਸਵੇਰੇਓ, ਸਾਜ ਰਹੇ ਪਹਿਲਾਂ ਉੱਠੇ ਉੱਠ ਕੇੇ, ਜਵਾਕਾਂ ਨੂੰ ਭੇਜਿਆ ਸਕੂਲ
ਹੰ
ਫਿਰ ਦੂਜੇ ਮਤਲਬ ਬਾਕੀਆਂ ਨੂੰ ਭੇਜਿਆ ਡਿਊਟੀਆਂ 'ਤੇ।
ਹਮ ਹਮ
ਫਿਰ ਥੋੜ੍ਹੇ ਜੇ ਟਾਈਮ ਬਾਅਦ ਅਸੀਂ, ਮਤਲਬ ਉੱਥੇ ਗਏ। ਅਹ ਮੱਸਿਆ ਕਰਕੇ ਮੱਥਾ ਟੇਕਣ
ਅੱਛਾ ਮੱਸਿਆ ਸੀਗੀ ਜੀ ਅੱਜ।
ਮੱਸਿਆ ਸੀਗੀ ਨਾ ਅੱਜ, ਫੇਰ ਅਸੀਂ ਮੱਥਾ ਟੇਕਣ ਜਾਂਨੇ ਹੁੰਨੇ ਆ।
ਠੀਕ ਐ ਜੀ, ਵਧੀਆ ਗੱਲ ਆ ਜੀ।
ਹਮ, ਨਹੀ ਮੱਸਿਆ ਤਾਂ ਅਸੀਂ ਛੱਡਦੇ ਨੀ ਅਸੀਂ ਜਾਣਾ ਈ ਜਾਣਾ ਹੁੰਦਾ ਵਾ ਉੱਥੇ ਗੁਰਦੁਆਰਾ ਸਾਹਿਬ।
ਦਰੇਸਾਂ ਸ਼ਾਮ ਨੂੰ ਮ ਜਾ ਗਿਆ ਅਤੇ ਦੁਪਹਿਰੇ ਵੀ
ਠੀਕ ਐ, ਹੋਰ ਦੱਸੋ ਅੱਜ ਕੀ- ਕੀ ਕੀਤਾ।
ਅੱ ਯਾਰ ਬਸ ਕੰਮ ਹੀ ਸੀਗੇ, ਲੋਕ ਲੂਕ ਰਹਿੰਦੇ ਸੀ ਲਾਉਣ ਵਾਲੇ ਜ ਉਹ ਰਿੰ ਉਹੀ ਲਾਏ ਆ।
ਡੇਲੀ ਦਾ ਏਅ ਹੁੰਦਾ ਨਾ ਵੀ। ਤੁਹਾਨੂੰ ਤਾਂ ਚਲੋ ਆਏਆ ਵੀ ਡੇਲੀ ਨਵਾਂ ਕੰਮ ਹੁੰਦਾ ਵਾ ਹਨਾ ਕਰਨ ਵਾਸਤੇ। ਸਾਨੂੰ ਤਾਂ ਕਾਫ਼ੀ ਹੱਦ ਤੱਕ ਕੋਈ ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਹੋ ਗਈਆਂ। ਉਹਦੇ ਵਿੱਚ ਈ ਕੁਛ ਬਦਲਾਵ ਹੁੰਦਾ। ਦਾ ਨਹੀਂ ਤਾਂ ਸਾਰਾ ਕੁਛ ਡੇਲੀ ਜਿਵੇਂ ਆਪਾਂ ਕਰਦੇ ਆ ਹਰ ਰੋਜ਼ ਉਵੇਂ ਕਰਨਾ ਪੈਂਦਾ। ਹਮ ਸਵੇਰ ਤੋਂ ਲੱਗ ਜਾਓ ਬਸ, ਜਿਉਂ ਉੱਠੇ ਆ ਹਲੇੇ ਤੱਕ ਪਈ ਨੀ ਬਹਿੰਦ ਵੀ।
ਹਮ ਸਹੀ ਗੱਲ ਆ ਜੀ।
ਹਮ ਹਮ।
ਬਸ ਹੋਰ ਕੀ ਕਰੀਏ ਜੀ, ਕੰਮ ਤਾਂ ਹੁਣ ਪਤਾ ਈ ਐ ਜੀ।
ਹਾਂਜੀ, ਹੁਣ ਰਸੋਈ ਦਾ ਕਰਨਾ ਸਾਰਾ ਰਸੋਈ ਦਾ ਕਰਕੇ, ਫਿਰ ਸਿਲਾਈ ਕਰਨ ਬੈਠਣਾ।
ਹਾਂਜੀ
ਫਿਰ ਸਲਵਾਰ ਸਿਲਾਈ ਕਰਕੇ, ਫੇਰ ਦੇਖਦੇ ਆ ਕੀ ਬਣਦਾ।
ਅੱਛਾ ਜੀ।
ਹੂੰ, ਬੱਚੇ ਬਸ ਰੌਲਾ ਪਾਈ ਜਾਂਦੇ ਆ, ਖੇਡੀ ਜਾਂਦੇ ਆ ਮੇਰੇ।
ਮੈਂ ਤਾਂ ਅੱਜ ਦੂਰ ਰੱਖਿਆ ਵੀ ਐ ਬੱਚਿਆਂ ਨੂੰ। ਅੱਜ ਮੋਬੈਲ-ਮਬੂਲ ਸਾਰਾ ਕੁਛ ਲੌਕ ਕਰਕੇ ਗਿਆ ਤੇ ਦੋਨੇ ਮੋਬਾਇਲ ਲੌਕ ਕਰਕੇ। ਮੋਬਾਇਲ, ਟੀ ਵੀ, ਵੀ ਲੌਕ ਈ ਕਰਤਾ ਈ ਅੱਜ।
ਹੁੰਦਾ ਵੀ ਆ ਬੱਚਿਆਂ ਨੂੰ
ਤੇ ਸੈਦ ਦੇ ਉੱਤੋਂ ਦੀ ਪੈ ਰਿਹਾ। ਕੱਲ ਨੂੰ ਵੀ ਬਸ ਇਹੀ ਕੰਮ ਕਰਨਾ ਆਪਾਂ। ਕੱਲ੍ਹ ਤੋਂ ਹੁਣ ਆਰਾ, ਬਲੌਗ ਕਰ
ਨਹੀਂ-ਨਹੀਂ ਸਮਝਦੇ ਫਿਰ ਆਪਣੀ
ਹਮ, ਨਹੀਂ ਸਮਝਦੇ ਨੀ। ਫਿਰ ਸਮਝਾਉਣੇ ਆਉਂਦੇ ਜੀ ਮੈਨੂੰ। ਬੱਚਿਆਂ ਨੂੰ ਫਿਰ ਸਮਝਾਂ ਦੇਨਾਂ ਚੰਗੀ ਤਰ੍ਹਾਂ।
ਹਮ, ਮੇਰੀ ਕੁੜੀ ਵੀ ਐਈ ਕਰਦੀ ਆ ਬਸ ਤੇ ਜਿਓ ਆਉਦੀ ਸਕੂਲ 'ਤੋਂ। ਟੀਵੀ ਲਾ ਲੈਣਾ ਹਮ, ਜੇ ਬਿੰਦ-ਝੱਟ ਲਾਈਟ ਚਲੀ ਜਾਂਦੀ ਐ। ਫਿਰ, ਫੇਰ ਸਟਾਟਿੰਗ ਤੋਂ ਲੱਗ ਜਾਣਾ।
ਟੇ ਦਿਆਂ ਕਰਾਂਗੇ, ਬਸ ਹੁਣ। ਸ਼ਾਮ ਦੇ ਦੋ ਘੰਟੇ, ਉਦੋਂ ਪਹਿਲੇ ਕੁਹ ਨੀ। ਤੇ ਇਹਦੋ ਪਹਿਲਾਂ ਕੁਛ ਨੀ ਬਸ। ਰੂਟੀਨ ਬਣਾਲੀ ਮੈਂ। ਮੇਰੇ ਉੱਤੋਂ ਦੀ ਨਿਕਲੀ ਜਾਂਦੇ ਆ ਬੱਚੇ ਅੱਜ-ਕੱਲ੍ਹ।
ਉਹ ਤਾਂ ਹੈਗਾ ਈ ਆ। ਬਾਕੀ ਬੱਚ ਬੱਚਿਆਂ ਨੂੰ ਤਾਂ ਐ ਨਾ। ਵੀ ਹੁਣ, ਐਥੋਂ ਉਹ ਕਰਾਂਗੇ ਫੇਰ ਈ ਐ। ਨਹੀਂ ਅੱਗੇ ਜਦੋਂ ਵੱ ਡੇ ਹੋਗੇ।
ਗ਼ਲਤ ਆ ਵੇ। ਮੋਬਾਇਲ ਨੂੰ ਏਨਾ ਥੋੜ੍ਹਾ, ਮੋਬਾਇਲ ਯੂਜ਼ ਕਰਨਾ ਜੀ। ਟੈਂਮ ਹੁੰਦਾ ਜੀ। ਹੁਣ ਅਸੀ ਇਥੇ ਕੀ ਮਲਬ ਕਿ ਇੱਥੇ ਮੋਬਾਇਲ ਯੂਜ਼ ਕਰਨਾ ਹੁਣ। ਦੇਂਦਾ ਉਹਨੂੰ ਕੋਈ ਕੱਢਣ ਨੂੰ।
ਨਹੀਂ।
ਪੈਕ ਨੀ ਉਹ ਲ‌ਈ।
ਇਹ ਤਾਂ ਹੈ, ਸਹੀ ਆ। ਹ ਬੱਚਿਆਂ ਨੂੰ ਪੜ੍ਹ ਪੜ੍ਹਨਾ ਹੁਣ ਆ ਆਹ ਟੈਮ ਆ। ਜਿਹੜਾ ਪੜ੍ਹਨਾ, ਪੜ੍ਹ ਕੇ ਬਸ ਆਪਦਾ ਕੁਛ ਬਣ ਜਾਂਣਗੇ।
ਹੁਣ ਲਾਲੋ ਤੇ ਬਸ ਏਈ ਐ ਜੀ ਗੱਲ ਹੁਣ। ਕੀ ਕਰਿਆ ਜਾਵੇ, ਜਵਾਕਾਂ ਦਾ ਇਹੀ ਹਾਲ ਆ।
ਹਾਂਜੀ। ਰਾਤ ਵੀ ਹੁਣ ਘੱਟ ਤੋਂ ਘੱਟ ਬਾਰਾਂ ਵੱਜਗੇ। ਸਾਨੂੰ ਸਾਢੇ ਬਾਰਾਂ ਪੈਣ ਨੂੰ।
ਅੱਛਾ ਜੀ।
ਤੁਸੀਂ ਫਿਰ ਬਰਕ ਕਰਦੇ ਰਹਿੰਦੇ ਓ ਤਾਂ ਕਰਕੇ ਲੇਟ
ਨਹੀਂ ਇਹ ਮਤਲਬ, ਆਏ ਨੀ ਸੀਗੇ ਤਾਂ ਕਰਕੇ ਥੋੜ੍ਹਾ ਜਿਹਾ, ਕੀ ਲੇਟ ਹੋਗੇ। ਰੋਟੀ ਵਗੈਰਾ ਵੀ ਫਿਰ ਲੇਟ ਖਾਧੀ।
ਠੀਕ ਆ ਜੀ।
ਬਾਰਾਂ, ਸਾਢੇ ਬਾਰਾਂ ਈ ਵੱਜਗੇ ਸੀ ਪੈਣ ਨੂੰ। ਫਿਰ ਰੋਟੀ-ਰੂਟੀ ਖਾ ਕੇ, ਫਿਰ ਸੁਬਾਹ ਸਾਜਰੇ ਫੇਰ ਜਾਣਾ ਸੀ। ਇਹਨਾਂ ਨੇ ਆਪ ਕਿ੍ਸ਼ਨ ਤੇ ਤਾਈਉ ਫਿਰ ਸਾਜਰੇ ਉੱਠ ਖੜੇ।
ਅੱਛਾ ਜੀ।
ਹਮ, ਬਸ ਆਂਈ ਆ। ਖੜੀ ਲੱਤ ਈ ਰਹਿੰਦੀ ਸਾਰੀ ਦਿਹਾੜੀ ਇਹਨਾਂ ਦੀ ਵੀ।
ਆਂਈ ਆ ਜੀ। ਕੰਮ ਤਾਂ ਕੋਈ ਵੀ ਆ ਜੀ, ਸੌਖਾ ਤਾਂ ਕੋਈ ਨੀ ਹੈਗਾ ਕੰਮ ਤੇ।
ਬੜਾ ਔਖ
ਆਪਾਂ ਨੂੰ ਤਾਂ ਆਇ ਨਾ ਵੀ ਆਪਾਂ ਗਰਦਨ ਵਗੈਰਾ ਘੁੰਮਾ-ਘੰਮੂ ਲੈਂਨੇ ਆ ਜਦੋਂ ਕੈਮਰਾ ਫੜ ਕੇ ਖੜਨਾ ਬੜਾ ਦੋ-ਦੋ ਢਾਈ-ਢਾਈ ਘੰਟੇ ਲਗਾਤਾਰ ਟੇਢੀ ਗਰਦਨ ਨਾਲ ਬੁਰਾ ਹਾਲ ਹੋ ਜਾਂਦਾ ਬੰਦੇ ਦਾ, ਹਮ, ਇੱਕ ਜਗ੍ਹਾ ਤੇ ਟਕਾਈ ਰੱਖਣਾ ਜੇ ਹਲਾ ਮਰੀਜ਼ ਗਿਆ, ਆਹ ਚੀਜ਼ ਹੁੰਦੀ ਆ।
ਏ ਵੀ ਐ, ਜੀ?
ਸਾਰਾ ਕੁਛ ਯਾਂਣੀ ਕੈਮਰੇ 'ਤੇ ਜਿਵੇਂ ਆਪਾਂ ਕਹਿ ਲਓ ਵੀ ਅਹ ਦੂਰਬੀਨ ਹੁੰਦੀ ਐ ਨਾ। ਕੈਮਰਾ ਹੁੰਦਾ ਜਿਹੜਾ ਅੰਦਰ ਫਿੱਟ ਕੀ ਦਾ ਹੁੰਦਾ, ਪੇਟ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਦੇ ਵਿੱਚ ਜਿਹੜਾ ਆਪਓਰੇਸ਼ਨ ਕਰਨਾ। ਜਦੋਂ ਕੈਮਰਾ ਹਿੱਲ ਗਿਆ ਤੇ ਸਾਰਾ ਕੁਛ ਹੀ ਮਤਲਬ ਕੰਮ ਖਰਾਬ ਹੋ ਜਾਂਦਾ ਅੰਦਰੋਂ, ਦੋ ਘੰਟੇ ਚੱਲੇ ਕੇ ਔਪਰੇਸ਼ਨ ਤਿੰਨ ਚੱਲੇ ਢਾਈ ਚੱਲੇ, ਕੋਈ ਅੱਧਾ ਘੰਟਾ ਈ ਚੱਲਦਾ। ਜਾਣੀ ਸਿਹਤ ਦੇ ਅਕੋਰਡਿੰਗ ਹੁੰਦਾ ਸਾਰਿਆਂ ਦਾ, ਜਿਵੇਂ ਸਿਹਤ ਭਾਰੀ ਐ ਤੇ ਜ਼ਿਆਦਾ ਟਾਈਮ 'ਚ ਚੱਲ ਜਾਂਦਾ, ਜਿਵੇਂ ਹੁਣ ਕਹਿ ਲੋ, ਪਿੱਤਾ ਵਗੈਰਾ ਸੁੰਗੜਿਆ ਹੋਵੇ ਜਿਆਦਾ ਟਾਈਮ ਦਾ, ਹਨਾ? ਫੇਰ ਤਾਂ ਬੌਤ ਟਾਈਮ ਲੱਗ ਜਾਂਦਾ।
ਠੀਕ ਐ ਜੀ, ਫੇਰ ਤਾਂ ਬਹੁਤ ਟਫ਼ ਆ ਜੀ ਕੰਮ ਉਹਨਾਂ ਦਾ।
ਹੋਰ ਕੀ ਹੁਣ ਇੱਕ ਦਿਨ ਤਾਂ ਇਹ ਹੋਇਆ ਵੀ ਕਹਿ ਲਓ ਵੀ, ਨੋਰਮਲ ਵੀ ਹੋ ਕਰਨਾ ਸੀਗਾ। ਉੱਥੇ ਗਾਇਨੀ ਆਈ ਨੀ, ਗਾਇਨੀ ਮਤਲਬ ਦੂਜੇ ਹੋਸਪੀਟਲ 'ਚੋਂ ਆਉਣੀ ਸੀ। ਥੋੜ੍ਹਾ ਲੇਟ ਹੋ ਗਈ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਚੈੱਕ ਕਰਕੇ ਗਈ ਸੀ, ਕਿਹੜਾ ਵੀ ਛੇਤੀ ਹੋਣਾ। ਬੇਬੀ ਜਲਦੀ ਹੋ ਗਿਆ, ਫੇਰ ਪਹਿਲਾਂ ਇਧਰ, ਮਤਲਬ, ਆਪ ਹੀ ਇਹਨਾਂ ਨੇ ਸਾਰਾ ਉਹੋ ਕਰਵਾਇਆ ਇਧਰ।
ਅੱਛਾ ਜੀ।
ਸਾਰਾ ਕੁਛ ਪਤਾ ਹੋਣ ਕਰਕੇ, ਫੇਰ ਸਾਰਾ ਔਲ ਵਗੈਰਾ ਕੱਟ ਕੇ ਫੇਰ ਸਾਰਾ ਇੱਧਰ ਕਲੀਅਰ ਕਰਕੇ, ਉਧਰਲਾ ਆਪਰੇਸ਼ਨ ਚਾਲੂ
ਡਾਕਟਰ ਕਰਦਾ ਪਿਆ ਸੀ, ਫੇਰ ਫੇਰ ਨਾਲ ਜਾ ਕੇ ਕਰਵਾਇਆ, ਦੋ-ਦੋ ਆਪਰੇਸ਼ਨ ਇੱਕ ਟਾਈਮ
ਹਾਂਜੀ ਹੁਣ ਜਾਣਕਾਰ ਬੰਦਾ ਹੁੰਦਾ ਉਹਤਾ ਫਿਰ ਹਨਾ
ਹਮ, ਹੋਰ ਵੀ ਹੁਣ ਫੇਰ ਸੁਬਾਹ ਲਈ ਰਾਤ ਨੂੰ ਹਨੇਰੇ ਹੋਏ ਆਏ, ਤੇ ਹੁਣ ਫੇਰ ਬੜਾ ਔਖਾ ਟਾਈਮ ਆ ਵੀ ਇਹਨਾਂ ਦਾ।
ਆਰਾਮ ਕਰਨ ਲਈ ਟਾਈਮ ਨਹੀਂ ਮਿਲਦਾ, ਆਪਾਂ ਤਾਂ ਫੇਰ, ਚਲੋ, ਥੋੜ੍ਹਾ ਟਾਈਮ ਪੈ ਜਾਂਨੇ ਆਂ।
ਬਿਲਕੁਲ ਜੀ ਬਿਲਕੁਲ।
ਪਰ ਕੰਮ ਬੜੇ ਔਖੇ ਆ ਜੀ ਸਾਰੇ ਹੀ ਕਰਨੇ।
ਮਰਦਾਂ ਵਾਸਤੇ ਤਾਂ ਥੋੜਾ ਜਿਆਦਾ ਹੀ ਔਖਾ ਜੀ।
ਹਾਂਜੀ। ਨਹੀ ਜੀ, ਮਰਦਾਂ ਲਈ ਵੀ ਦੂਜਿਆਂ ਔਰਤਾਂ ਲਈ ਵੀ ਬਹੁਤ ਔਖਾ ਵਾ। ਕਿਉਂਕਿ ਹੁਣ ਦੇਖੋ, ਅਅ ਸੁਬਾਹ ਤੋਂ ਮੈਂ ਤੁਹਾਨੂੰ ਦੱਸਿਆ ਉੱਠੀ ਆ। ਸਾਰਾ ਘਰ ਦਾ ਕੰਮ ਕਰਕੇ, ਬੱਚਿਆਂ ਨੂੰ ਤਿਆਰ ਕਰਕੇ, ਸਕੂਲ
ਮੈਂ ਉਹੀ ਕਹਿੰਨਾ ਔਰਤਾਂ ਫੇਰ ਵੀ ਸੇਫ ਜ਼ੋਨ ਦੇ ਵਿੱਚ ਰਹਿੰਦੀਆਂ ਨੇ।
ਕਿਵੇਂ?
ਸੇਫ ਜ਼ੋਨ ਦੇ ਵਿੱਚ ਰਹਿੰਦੀਆਂ ਨੇ, ਓਨਾ ਕੀ ਦਾਇਰਾ ਹੁੰਦਾ ਇਹਨਾਂ ਦਾ।
ਉਹ ਤਾਂ ਹੈਗਾ ਈ ਆ।
ਹਮ, ਹੁਣ ਸਾਨੂੰ ਪਤਾ ਕਿੱਥੇ ਖਬਰਾਂ ਕਿੱਥੇ ਲਜਾ ਕੇ ਸਿੱਟਣਾ ਕਿਸੇ ਨੇ।
ਉਹ ਤਾਂ ਹੈਗਾ ਈ ਆ। ਪਰ ਹੁੰਦਾ ਜਾਣੀ ਕੰਮ ਦੋਨਾਂ ਵਾਸਤੇ ਔਖਾ ਬਹੁਤ ਆ।
ਬਿਲਕੁਲ ਜੀ, ਜਿਹੜੀਆਂ ਜੋਬ ਕਰਦੀਆਂ ਬਾਹਰ ਜਾਂਦੀਆਂ ਉਹਨਾਂ ਨੂੰ ਪਤਾ ਐ ਨਾ, ਕੇ ਕੰਮ ਕਿੰਨਾ ਔਖਾ
ਉਹਨਾ ਲਈ ਵੀ ਇਹੀ ਆ ਵੀ, ਪਹਿਲਾਂ ਤਾ ਘਰੇ ਕਰ ਕੇ ਜਾਂਦੀਆਂ, ਫੇਰ- ਫੇਰ ਜਾਂਦੀਆਂ ਡਿਊਟੀ, ਫਿਰ, ਫੇਰ ਆ ਕੇ ਕਰ ਦੀਆਂ।
ਬਿਲਕੁਲ ਜੀ ਬਿਲਕੁਲ
ਹਮ, ਉਹਨਾਂ ਨੇ ਜਿਆਦਾ ਔਖਾ ਹੋ ਜਾਂਦਾ ਬਾਹਰ ਵੀ ਖੜੀ ਲੱਤ ਰਹਿੰਦੀ ਆ।
ਹਾਂਜੀ ਹਾਂਜੀ
ਹਮ ਆਪਣਾ ਤਾਂ ਡੇਲੀ ਦਾ, ਡੇਲੀ ਦਾ ਉਹੀ ਹੁੰਦਾ ਬਸ,
ਰੁਟੀਨ ਆ ਜੀ, ਗੋਲ- ਕਧਾਰਾ ਘੁੰਮੀ ਜਾਂਦਾ ਸੁਬਾਹ ਤੋਂ ਫੇਰ ਉਹੀ ਆ ਟੈਮਪੀਸ ਆਂਗੂ ਉੱਥੇ ਆ ਜਾਣਾ ਕੰਮ ਸਾਰਾ ਕੁਛ ਹੀਹੀਹੁ ਐ ਦੂਜੇ ਦਿਨ
ਇਹ ਕੋਈ ਕਦੇ ਨੀ ਹਮ ਕਦੇ ਕੰਮ ਨਹੀਂ ਬਦਲੀ ਹੁੰਦਾ। ਕੋਈ ਹਾਂ ਕੁੱਛ ਜਿਵੇਂ ਰਿਸ਼ਤੇਦਾਰ ਆ ਗਏ ਫੇਰ ਵੱਧ ਵੀ ਜਾਂਦਾ। ਜਾਣੀ ਘੜੀ ਆ ਜਿਹੜੀ, ਕਹਿ ਲਓ ਟਾਈਮ ਤੇ ਸਲੋਅ ਵੀ ਹੋ ਜਾਂਦਾ। ਹੌਲੀ ਚੱਲਣ ਲੱਗ ਜਾਂਦਾ ਫੇਰ
ਹਾਂਜੀ ਹਾਂਜੀ ਇਹ ਤਾ ਹੈਈ।
ਹੂੰ-ਹੂੰ, ਇਹ ਚੀਜ਼ਾਂ ਨੇ ਬੜਾ
ਤੇ ਕੰਮ ਤਾਂ ਕੋਈ ਵੀ ਆ ਜਾਨੇ, ਕੋਈ ਨੀ ਸੌਖਾ।
ਹਮ
ਸਾਰੇ ਕੰਮ ਔਖੇ ਆ।
ਹਾਲੇ ਹੁਣ ਦੇਖੋ ਸਾਰਾ ਕਰ ਕਰਾ ਕੇ ਫੇਰ ਬੈਠਣਾ ਮੈਂ ਮਸ਼ੀਨ ਤੇ,
ਬਿਲਕੁਲ ਜੀ
ਫਿਰ ਦੂਜੇ ਦਿਨ ਨਾ ਦਿਲ ਨੀ ਕਰਦਾ ਸਿਲਾਈ ਕਰਨ ਨੂੰ, ਮੈਨੂੰ ਐਏ ਹੁੰਦਾ ਵੀ ਮੈਂ ਆਰਾਮ ਕਰਾਂ ਜੇ ਹੈ ਨੀ ਮਤਲਬ ਪਏ ਨੇ ਸਿਲਾਈ ਕਰਨ ਆਲੇ ਪਰ ਫੇਰ ਵੀ ਮੈਨੂੰ ਐ ਹੁੰਦਾ ਇੱਕ ਦਿਨ ਆਰਾਮ ਕਰਲਾ।
ਅੱਛਾ ਜੀ।
ਹਮ
ਬਸਾਂ ਆਈ ਆ ਜੀ ਹਨਾ ਫਿਰ, ਰਾਮ ਕਿੱਥੇ ਆ। ਜਉਂਦੀ ਜਾਣ ਨੂੰ ਸੌ ਸਿਆਪੇ ਆ।
ਕਿਵੇਂ?
ਮਖਾ ਜਉਂਦੀ ਜਾਣ ਨੂੰ ਸੌ ਸਿਆਪੇ ਆ, ਰਾਮ- ਰੂਮ ਕਿੱਥੇ ਰਾਮ ਤਾਂ ਉਦੋਂ ਆਉਂਦਾ ਜਦੋਂ ਚਾਰ ਬੰਦੇ ਚੱਕ ਕੇ ਲੈ ਜਾਂਦੇ ਆ।
ਹੂੰਉਉਉ ਇਹ ਤੇ ਹੈ।
ਆਹ ਬੈਠੇ ਅੱਜ ਦੇ ਯੁੱਗ ਵਿੱਚ ਤਾਂ ਨੀ
ਹਮ
ਹੁਣ ਤੇ ਸਟਰਗਲ ਅ, ਆਲਾ ਕੰਮ ਆ ਹਨਾ ਹਰੇਕ ਦਾ ਈ।
ਹਾਂਜੀ ਬਹੁਤ ਸਟ
ਹਾਂ ਸਟਰੱਗਲ ਕਰਨਾ ਪੈਂਦਾ ਐ। ਥੋੜ੍ਹੇ ਜਿਹੇ ਬਣਾਉਣ ਵਾਸਤੇ, ਪਰ ਫਿਰ ਵੀ ਯਾਰ ਲੋਕਾਂ ਦਾ ਕੰਮ ਨਹੀਂ ਪੂਰਾ
ਹੂੰ- ਹੂੰ
ਖਾਣਾ ਜੇ। ਕੀ ਕਰਿਆ ਜਾਵੇ ਹੁਣ ਜ਼ਿੰਦਗੀ ਹੈਗੀ ਆ। ਹਨਾ ਏ।
ਹਾਂਜੀ। ਚੱਲੋ ਠੀਕ ਐ ਭਾਜੀ ਮੈਂ ਰੁ ਕੇ ਕਰਦੀ ਆ ਮਾੜਾ ਜਿਆ ਮੈਨੂੰ, ਹੂੰ ਮੈਂ ਬੱਚਿਆਂ ਨੂੰ ਮਾੜਾ ਜਿਆ ਦੇਖਲਾ।
ਅੱਛਾ ਜੀ।
ਹਾਂਜੀ, ਸ਼ਸ਼੍ਰੀ ਅਕਾਲ ਜੀ।
ਸ਼ਸ਼੍ਰੀ ਅਕਾਲ ਜੀ, ਸ਼ਸ਼੍ਰੀ ਅਕਾਲ।
ਹੁਣ ਲੱਗ ਤਾਂ ਗਈ।